ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਵਦੀਆ-ਵਦੀਆ ਜੀ, ਤੁਸੀਂ ਸੁਣਾਓ, ਹਾਂਜੀ-ਹਾਂਜੀ। ਸਭ ਵਧੀਆ, ਹੁਣ ਕੀ ਕਰ ਰਹੇ ਤੁਸੀਂ।
ਬਸ ਕੁਛ ਨਹੀਂ ਜੀ, ਰੈਸਟ ਕਰਨ ਲੱਗੇ ਸੀ, ਫਿਰ ਮੈਂ ਕਿਹਾ ਚਲੋ ਕੋਲ ਕਰ ਲੀਏ।
ਠੀਕ ਐ ਠੀਕ।
ਹਾਂਜੀ-ਹਾਂਜੀ। ਔਰ ਮੈਂ ਕੈਲਸੀ ਜੋਬ ਵਗੈਰਾ ਕਰਦੇ ਹੋ ਤੁਸੀਂ ਕੋਈ ਨਹੀਂ, ਹੁਣ ਐਸ ਟੈਮ। ਜਾਂ ਹਾਊਸ ਵਾਈਫ ਈ ਹੋਵੇ।
ਮੈਂ ਜੋਬ ਕਰਦੀ ਸੀ ਪਹਿਲੇ। ਹੁਣ ਨਾ ਗੁੜੀਆ ਹੋਈ, ਛੋਟੀ ਹੈ ਨਾ ਗੁੜੀਆ, ਉਸ ਕਰਕੇ ਫੇਰ ਮੈਂ ਛੱਡੀ ਹੋਈ ਜੇ, ਨੀੜ ਲਿੱਤੀ ਹੋਈ ਜੇ।
ਅੱਛਾ-ਅੱਛਾ, ਅਸੀਂ ਵੀ ਮੈਂ ਵੀ ਟੀਚਿੰਗ ਦੀ ਜੋਬ ਕਰਦੀ ਆਂ ਨਾ। ਹਾਂ, ਤੁਹਾਡੇ ਹਿਸਾਬ ਨਾਲ ਕੌਣ ਤੁਹਾਡੇ ਸਾਬ ਨਾਲ ਕੌਣ ਸੀ ਜੋਬ ਅੱਛੀ ਹੁੰਦੀ ਐ, ਬੈਂਕ ਦੀ ਜਾਂ ਟੀਚਿੰਗ ਦੀ।
ਟੀਚਿੰਗ ਦੀ, ਪਤਾ ਕਿਸ ਲੀ ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਵੀ ਟਾਈਮ ਦੇ ਪਾਂਦੇ ਹੋ, ਉਸ ਟਾਈਮ ਤੇ।
ਹਾਂਜੀ-ਹਾਂਜੀ।
ਜਿਸ ਟਾਈਮ ਬੱਚੇ ਨੇ ਜਾਣਾ ਸਕੂਲ, ਉਸ ਟਾਈਮ ਤੁਸੀਂ ਵੀ ਜਾ ਸਕਦੇ ਹੋ ਜੀ। ਜਦੋ ਵਾਪਸੀ ਦਾ ਟਾਈਮ ਆ, ਤੁਸੀਂ ਆ ਸਕਦੇ ਹੋ ਵਾਪ
ਹਾਂਜੀ, ਉਹ ਘਰ ਦੇ ਸੌ ਕੰਮ ਵੀ ਬੰਦਾ ਕਰ ਲੈਂਦਾ।
ਹਾਂਜੀ, ਨਾਲ ਇਹ ਵੈ ਕਿ ਜਦੋਂ ਤੁਹਾਡੇ ਬੱਚੇ ਨੂੰ ਛੁੱਟੀ ਹੋਏਗੀ ਕੋਈ ਨਾਲ ਤੁਹਾਨੂੰ ਵੀ ਹੋਏਗੀ, ਬੱਚਾ ਵੀ ਇੰਜੋਏ, ਤੇ ਤੁਸੀਂ ਵੀ ਇੰਜੋਏ।
ਹਾਂਜੀ-ਹਾਂਜੀ, ਬਿਲਕੁਲ। ਤੇ ਕਈ ਜੋ ਕਈ ਲੋਕ ਬੈਂਕ ਦੀ, ਬੈਂਕ ਦੀ ਜੋਬ ਪਸੰਦ ਕਰਦੇ ਨੇ।
ਨਈ-ਨਈ, ਮੈਨੂੰ ਤਾਂ ਟੀਚਿੰਗ ਪਸ
ਬੈਂਕ ਦੀ ਤਾਂ ਮੈਨੂੰ ਬਹੁਤ ਬੇਕਾਰ ਲੱਗਦੀ ਏ, ਬੈਂਕ ਦੀ ਸਵੇਰੇ ਦਸ ਵਜੇ ਜਾਓ ਔਰ ਸ਼ਾਮੀ ਪੰਜ ਵਜੇ ਪੰਜ ਛੇ ਵੱਜ ਜਾਂਦੇ ਨੇ, ਐ ਜੋਬ ਸਹੀ ਸਕੂਲ ਟਾਈਮ ਸੇ ਜਾਓ, ਟਾਈਮ ਸੇ ਘਰ ਆ ਜਾਓ।
ਬਿਲਕੁਲ-ਬਿਲਕੁਲ।
ਸਵੇਰੇ-ਸਵੇਰੇ ਵੀ ਕੰਮ ਕਰਕੇ ਚਲਾ ਜਾਏ, ਆ ਕੇ ਵੀ ਕਰ ਲਏ।
ਹਾਂਜੀ-ਹਾਂਜੀ।
ਹੁਣ ਅਸੀਂ ਜੋਬ ਕਰਦੇ ਹਾਂ ਟੀਚਿੰਗ ਦੀ, ਤੇ ਸਾਨੂੰ ਐਸਾ ਕਿ ਸਵੇਰੇ ਸਕੂਲ ਵੀ ਜਾਂਨੇ ਆਂ, ਔਰ ਘਰ ਦਾ ਵੀ ਸੰਭਾਲ ਲੈਂਨੇ ਆਂ। ਦੂਸਰੀ ਗੱਲ ਟੀਚਰਾਂ ਨੂੰ ਵੀ ਮਿਲ ਜਾਂਦੀ ਐ ਟਿਊਸ਼ਨਜ਼ ਵਗੈਰਾ।
ਬਿਲਕੁਲ-ਬਿਲਕੁਲ, ਮੈਨੂੰ ਮੈਂ ਤਾਂ ਹਜੇ ਛੁਟ ਛੋਟੀ ਹੈ ਨਾ ਕੁੜੀ, ਉਹਦੇ ਕਰਕੇ ਪੜ੍ਹਾ ਨੀ ਪਾਂਦੀ।
ਚਰਚਾ
ਹਾਂਜੀ, ਆਂਦੀਆਂ ਤੇ ਬਥੇਰੀਆਂ ਨੇ।
ਹਾਂਜੀ, ਟਿਊਸ਼ਨਸ ਵਗੈਰਾ ਮਿਲ ਜਾਂਦੀਆਂ ਤੇ ਉਸ ਨਾਲ ਵੀ ਥੋੜ੍ਹਾ ਅੱਛਾ ਬੈਨੀਫਿਟ ਮਿਲ ਜਾਂਦਾ, ਦੂਸਰੀ ਗੱਲ ਐ ਥੋੜ੍ਹੀ ਨੌਲੇਜ ਮਿਲ ਜਾਂਦੀ ਐ।
ਬਿਲਕੁਲ-ਬਿਲਕੁਲ।
ਕਿਉਂਕਿ ਪੜ ਲਿਖ ਕੇ ਘਰ ਬੈਠਣ ਦਾ ਕੋਈ ਫੈਦਾ ਨੀ ਨਾ।
ਬਿਲਕੁਲ-ਬਿਲਕੁਲ ਜੀ।
ਦੂਸਰਾ ਬੋਰਡ ਦੇ, ਬੋਰਡ ਦੇ ਪੇਪਰਾਂ ਚ ਵੀ ਡਿਊਟੀ ਲੱਗਦੀ ਐ।
ਅੱਛਾ-ਅੱਛਾ, ਗੋਰਮੈਂਟ ਜੋਬ ਐ ਤੁਹਾਡੀ ਕਿ ਓਦਾਂ ਪ੍ਰਾਈਵੇਟ ਐ।
ਨਈ-ਨਈ ਪ੍ਰਾਈਵੇਟ।
ਅੱਛਾ-ਅੱਛਾ।
ਤੇ ਉੱਥੇ ਡਿਊਟੀ ਲਗਦੀ ਐ ਨਾ ਹੋਰ ਸਕੂਲਾਂ ਚ, ਬੋਰਡ ਦੇ ਪੇਪਰਾਂ ਚ।
ਠੀਕ ਐ-ਠੀਕ ਐ।
ਉਸ ਦੇ ਚਾਰਜਿਸ ਅਲੱਗ ਮਿਲ ਜਾਂਦੇ ਨੇ।
ਠੀਕ ਹੈ। ਨਹੀਂ ਵਧੀਆ ਜੋਬ ਹੈ ਹਾਂ ਨਾਲੇ ਜਿੱਦਾਂ ਫੈਸਲਾ ਜ ਲਾਂਦੇ ਨੇ ਥੋੜਾ ਇਨਜੋਮੈਂਟ ਵੀ
ਇੰਜੋਏਮੈਂਟ ਵੀ ਹੋ ਜਾਂਦਾ ਹਾਂਜੀ-ਹਾਂਜੀ। ਹੋਰ ਦੀਵਾਲੀ ਵਗੈਰਾ 'ਤੇ ਅੱਛਾ ਬੋਨਸ ਵਗੈਰਾ ਮਿਲ ਜਾਂਦਾ।
ਹੂੰ।
ਹੋਰ ਕੋਈ ਐਸਾ ਹੁੰਦਾ ਛੋਟੇ-ਛੋਟੇ ਸਕੂਲ ਹੁੰਦੇ ਨੇ। ਉੱਥੇ ਤਾਂ ਗੌਰ ਹੀ ਨਹੀਂ ਕਰਦੇ ਇਨਾ ਵੱਡੇ-ਵੱਡੇ ਸਕੂਲਾਂ 'ਚ ਜ਼ਿਆਦਾ ਅੱਛਾ ਹੁੰਦਾ।
ਹਾਂਜੀ-ਹਾਂਜੀ।
ਔਰ ਨਾਲੇ ਬੈਂਕ ਬੈਂਕ ਦੀ ਜੋਬ 'ਚ ਤਾਂ ਵੈਸੇ ਨੁਕਸਾਨ ਹੈ, ਬੈਂਕ ਵਿੱਚ ਬੱਚ ਐਸਾ ਹੈ ਕਿ ਅਗਰ ਖਾਣਾ-ਖਾਣ ਲੱਗਿਆ, ਤਾਂ ਕੋਈ ਉੱਤੋਂ ਆ ਆ ਜਾਂਦਾ ਜਿਸ ਤਰ੍ਹਾਂ ਕੋਈ ਵਰਕਰ ਆ ਜਾਂਦਾ। ਅਤੇ ਖਾਣਾ ਖਾ ਛੋੜ ਕੇ ਤਾਂ ਪਹਿਲੇ ਕੰਮ ਕਰੋ।
ਬਿਲਕੁਲ-ਬਿਲਕੁਲ।
ਔਰ ਲਾਈਨਾਂ ਲੰਬੇ-ਲੰਬੇ ਲੱ ਹਦੀ ਹੈ ਫਟਾਫਟ-ਫਟਾਫਟ ਕਰੋ ਅਤੇ ਵਿੱਚ ਏ ਆਧ ਗ਼ਲਤੀ।
ਛਰੀਏ ਆਪਣੇ ਸਿਰ ਤੇ।
ਹਾਂਜੀ।
ਹੂੰ।
ਇੱਕ ਵਕੀਲ ਦੀ ਵੀ ਜੋਬ ਅੱਛੀ ਨਹੀਂ ਹੈ, ਵਿਚਾਰੇ ਪਰੇਛਾਨ ਰਹਿੰਦੇ ਨੇ ਕੈਸ ਆਗਿਆ ਤਾਂ ਸਹੀ ਐ ਤੇ ਨਹੀਂ।
ਬਿਲਕੁਲ-ਬਿਲਕੁਲ।
ਹਾਂਜੀ,
ਯੈਸ ਨੀ ਇਹ ਜੋਬ ਸਭ ਤੋਂ ਪਾਸ ਚ
ਹਾਂਜੀ-ਹਾਂਜੀ, ਸਰ ਤੁਸੀ ਅਛੀ ਜੋਬ ਹੈ, ਟੀਚਿੰਗ ਦੀ ਟਾਈਮ ਸੀ ਆ ਜਾਉ ਟਾਈਮ ਸੀ ਚਲੇ ਜਾਓ।
ਹੂੰ, ਹੋਰ ਬੱਚੇ ਤੁਹਾਡੇ ਵੱਡੇ ਹੋਣੇ ਨੇ ਹਨਾ, ਬੱਚੇ ਵੱਡੇ ਹੋਣੇ ਨੇ ਮੈਂ ਕਿਹਾ ਤੁਹਾਡੇ
ਬੱਚੇ ਹਾਂਜੀ, ਇੱਕ ਸੈਕਿੰਡ ਕਲਾਸ 'ਚ ਪੜ੍ਹਦੀ ਕੁੜੀ ਆ ਔਰ ਯੁ ਕੇਜੀ ਵਿੱਚ ਮੁੰਡਾ ਪੜ੍ਹਦਾ।
ਠੀਕ ਹੈ ਠੀਕ,
ਹਾਂਜੀ,
ਜ਼ਿਆਦਾ ਟਾਈਮ ਹਾਂਜੀ ਸੈਕਿੰਡ ਕਲਾਸ 'ਚ ਐ ਗੁੜੀਆ ਮੁੰਡਾ ਹੈ ਤੇ ਜੇ ਯੂ ਕੇ ਜੀ ਚ, ਹੋਰ ਤੁਹਾਡੀ ਮੈਰੀਜ਼ ਨੂੰ ਕਿੰਨੇ ਸਾਲ ਹੋ ਗਏ?
ਮੇਰੀ ਮੈਰਿਜ ਨੂੰ ਹੋਗੇ, ਦਸ ਸਾਲ
ਦਸ ਸਾਲ ਔਰ ਮੇਰੀ ਮੈਰਿਜ ਨੂੰ ਅੱਠ ਸਾਲ
ਅੱਛਾ ਬਸ ਠੀਕ ਹੈ।
ਦੋਨਾਂ ਦੀ ਕੋਲ-ਕੋਲ ਹੋਏ।
ਹਾਂਜੀ, ਬੇਟਾ ਮੇਰਾ ਨੌ ਸਾਲ ਦਾ ਹਾ ਤੇ ਬੇਟੀ ਮੇਰੀ ਛੋਟੀ ਐ
ਅੱਛਾ-ਅੱਛਾ,
ਹੂੰ,
ਹੋਰ ਸੁਣਾਓ?
ਬਸ ਵਧੀਆ ਜੀ,
ਵਧੀਆ ਹੀ ਚਾਹੀਦਾ। ਬੱਚੇ ਬੁੱਚੇ ਠੀਕ ਨੇੇ ਆਵਾਜ਼ਾਂ ਬੜੀਆਂ ਆ ਰਹੀਆਂ ਬੱਚਿਆਂ ਦੀ,
ਬਸ ਖਲੇ ਲਾਈਟ ਗਈ ਦੀ ਹੈ ਨਾ ਏਸੀ ਬੰਦ ਹੈ ਤੇ ਉਹਨਾਂ ਨੂੰ ਨੀਂਦ ਨੀ ਆ ਰਹੀ। ਅਸੀ ਚੱਲੇਗਾ, ਤੇ ਫੇਰ ਸੋਣਗੇ ਤੁਹਾਡੇ ਇੱਥੇ ਲਾਈਟ ਦੀ।
ਅੱਜ-ਕੱਲ੍ਹ ਨਾ ਏਸੀ ਵਾਲੀ ਵੀ ਦਿੱਕਤ ਹੀ ਹੈ, ਜੀ ਏਸੀ ਵਾਲੀ ਵੀ, ਏਸੀ ਵਾਲੀ ਵੀ ਦਿੱਕਤ ਕੀ ਹੋ ਜਾਣੀ।
ਬਿਲਕੁਲ ਬਿਲਕੁਲ
ਚਨੂ ਏਸੀ ਦੀ ਆਦਤ ਪੈ ਗਈ ਨਾ
ਉਹ ਨਹੀਂ ਸੌਂਦਾ
ਉਹ ਨਹੀਂ ਸੌਂਦਾ ਜਿਜਰ ਫਿਰ ਉਹ ਕਿਧਰੇ ਵੀ ਨਹੀਂ ਜਾ ਕੇ ਰਹਿ ਪਾਉਂਦਾ ਫਿਰ
ਨਹੀਂ ਰਹਿੰਦੀ ਹੈ ਤੇ ਕਿਤੇ ਨਹੀਂ ਰਹਿੰਦੀ ਜਾ ਕੇ ਇੰਨੇ ਬਸ ਏਸੀ ਲੱਭਣਾ ਜਾ ਕੇ ਲਗਾ ਦੋ ਤੇ ਫਿਰ ਬੈਠੀ ਰਹਿੰਦੀ ਟਿੱਕੀ ਰਹਿੰਦੀ ਹੈ, ਫਿਰ ਥੋੜਾ ਟਾਈਮ ਮੈਂ ਵੀ ਕੱਢ ਸਕਦੀ ਹਾਂ ਕਿਤੇ।
ਸਾਡੇ ਵੀ ਭਰਾ ਦੇ ਘਰ ਏਸੀ ਲੱਗਾ ਬੱਚੇ ਨਿਕਲਦੇ। ਬਾਹਰ ਬੱਚੇ ਬਾਹਰ ਹੀ ਨਹੀਂ ਨਿਕਲਦੇ ਸਾਰਾ ਦਿਨ। ਅੰਦਰ
ਬੱਚਿਆਂ ਦਾ ਬਹੁਤ ਔਖਾ ਹੈ ਬਾਹਰ ਕੱਢਣਾ ਵੀ ਇੱਥੇ ਦੀਦੀ ਅੱਜ ਕੱਲ ਮਾਹੌਲ ਹੀ ਨਹੀਂ ਹੈਗਾ ਬਾਹਰ ਕੱਟਣ ਨੂੰ ਤੁਸੀਂ ਕਹਿੰਦੇ ਆ ਕਿ ਅੰਦਰ ਹੀ ਜੋ ਤੇ ਬਹੁਤ ਵਧੀਆ ਸਾਡੇ ਵੇਲੇ ਜ਼ਮਾਨੇ ਸੀ ਜਿੱਦਾਂ ਮਰਜੀ ਅਸੀਂ ਖੇਡ ਲੈਂਦੇ ਸੀ ਇਨੀ ਇਨੀ ਦੂਰ ਹੀ ਚਲੇ ਜਾਂਦੇ ਸੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਸੀ। ਹੁਣ ਤਾਂ ਬੱਚਾ ਘਰੋਂ ਕੱਢਣਾ ਵੀ ਇੰਨਾ ਔਖਾ ਹੋਇਆ ਪਿਆ
ਮਾਹੌਲ ਹੀ ਕਾਫੀ ਬਦਲ ਜਾਂਦਾ ਹੈ।
ਯੂਈ ਨਾ
ਹਾਂਜੀ
ਮਾਹੌਲ ਤੋਂ ਡਰ ਲੱਗਦਾ ਅੱਜ ਕੱਲ
ਹਾਂਜੀ ਹਾਂਜੀ ਹੋਰ ਸੁਣਾਓ ਕਿਤੇ ਘੁੰਮਣ ਨਹੀਂ ਜਾਣਾ ਤੁਸੀਂ ਹੀਲ ਸਟੇਸ਼ਨ ਵਗੈਰਾ 'ਤੇ
ਹਾਂਜੀ ਗਏ ਸੀ ਆਪਾਂ ਉੱਥੇ ਦਲੋਜੀ।
ਕਿੱਥੇ ਗਏ ਸੀ।
ਡਲੋਜੀ।
ਡਲੋਜੀ ਅੱਛਾ ਅੱਛਾ ਅੱਛਾ ਅੱਛਾ ਰਿਗ ਡਲੋਜੀ।
ਹਾਂਜੀ ਹਾਂਜੀ ਬਹੁਤ ਵਧੀਆ।
ਸਾਡੇ ਇੱਧਰ ਮੁਰਾਦਾਬਾਦ ਵਿੱਚ ਨੈਨੀਤਾਲ ਬਹੁਤ ਅੱਛਾ ਹੈ।
ਅੱਛਾ ਅੱਛਾ ਹਾਂ ਸੁਣਿਆ ਹੋਇਆ।
ਹਾਂ ਨੈਨੀਤਾਲ ਬਹੁਤ ਅੱਛਾ ਹੈ। ਉੱਥੇ ਨਾ ਇੱਕ ਮੰਦਿਰ ਹੈ, ਕੈਂਚੀ ਧਾਮ।
ਉੱਥੇ ਕਾਫੀ ਹੀਰੋ ਹੀਰੋ ਹੀਰੋਇਨਾਂ ਵੀ ਆਉਂਦੀਆਂ ਨੇ ਕਾਫੀ। ਐਕਟਰਸ ਹਾਂਜੀ ਐਕਟਰਸ ਆਉਦੇ ਨੇ ਫਿਲਮਾਂ ਦੀ ਛੋ ਛੁਟਿੰਗ ਵੀ ਹੁੰਦੀ ਕਈ ਬੰਦਿਆਂ ਦੀ ਨੈਨੀਤਾਲ ਵਿੱਚ।
ਠੀਕ ਹੈ ਠੀਕ ਹੈ ਅਸੀਂ ਵੀ ਹਣ ਮਿਲੇ ਸੀ। ਡਲੋਜੀ ਅਹ ਸੱਸ ਕੁਟਨੀ ਇੱਜਤ ਨਹੀਂ ਹੈ। ਉਨੇ ਨੀ ਜਿਹੜੀ ਸੱਸ ਬਣੀ ਹੋਈ ਹੈ।
ਮਤਲਬ ਬੁੱਢੀ ਵਾਲੀ ਸੱਸ ਜਾ ਜਿਹੜੀ।
ਨਹੀਂ ਨਹੀਂ ਦੂਸਰੀ ਵਾਲੀ ਹਾਂ ਬੱਢੀ। ਬੁੱਢੀ ਮੈਨੂੰ ਤੂੰ ਸੂਝੇ। ਹਾਂਜੀ ਤੁਸੀਂ ਇੱਥੇ ਹਾਂਜੀ।
ਉਹਨਾਂ ਨਾਲ ਫੋਟੋ ਵਗੈਰਾ ਖਿੱਚੀ ਸੀ।
ਹਾਂ ਫੋਟੋ ਖਿੱਚੀ ਹੋਈ ਨੇ। ਹਾਂਜੀ।
ਹੋਰ ਵੀ ਐਕਟਰੈਸ ਆਏ ਹੁਣੇ ਨੇ।
ਨਹੀਂ ਬਸ ਇਹੀ ਸੀਗੇ ਇਕੱਲੀ ਨਾਲ ਸੀ ਹਾਂਜੀ।
ਅੱਛਾ ਅੱਛਾ ਸਾਡੇ ਇੱਧਰ ਕੈਚੀ ਨਾਮ ਮੰਦਰ ਜਾਓ ਨਾ। ਉੱਥੇ ਕਾਫੀ ਹੀਰੋ ਹੀਰਇਨਜ਼ ਆਦੇ ਨੇ ਔਰ ਨੈਨੀਤਾਲ। ਬੱਚੀ, ਉੱਪਰ ਸਨੋਫਾਲ ਲਗਾ ਹੈ ਬਰਫ਼ ਵਾਲਾ। ਕਾਫੀ, ਅੱਛੀ ਜਗ੍ਹਾ, ਨੈਨੀਤਾਲ।
ਹਮ, ਹਾਂ ਇੱਧਰ ਵੀ ਬਹੁਤ ਵਧੀਆ ਸੀ। ਮੌਸਮ, ਅੱਛਾ ਸੀਗਾ।
ਹਾਂਜੀ, ਕਦੇ ਤੁਸੀਂ ਆਓ, ਨੈਨੀਤਾਲ ਘੁੰਮਣ। ਮੁਰਾਦਾਬਾਦ ਆਓ, ਹਾਂਜੀ, ਇੱਥੇ ਇੱਕ। ਇੱਥੇ ਇੱਕ ਗੁਰਦੁਆਰਾ ਵੀ ਇਤਿਹਾਸਿਕ ਗੁਰਦੁਆਰਾ ਬਾਬਾ ਜੀ ਦਾ, ਉੱਥੇ ਨਾ ਠੇ, ਮਿੱਠੇ ਨੇ ਅੱਧੇ ਰੀਠੇ ਮਿੱਠੇ ਨੇ। ਤੇ ਅੱਧੇ ਰੀਠੇ ਕੌੜੇ ਨੇ, ਹਾਂਜੀ, ਰੀਠੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਸਾਬ ਉਹ ਅੱਧੇ, ਰੀਠੇ- ਮਿੱਠੇ ਠੇ ਨੇ, ਅੱਧੇ ਰੀਠੇ ਕੌੜੇ ਨੇ, ਹਾਂਜੀ -ਹਾਂਜੀ, ਔਰ ਇੱਕ। ਇੱਕ ਨਾਨਕ ਮਤਾ ਹੈਗਾ, ਨਾਨਕ ਮਤੇ ਵਿੱਚ ਨਾ। ਬਹੁਤ ਅੱਛਾ, ਜਗ੍ਹਾ ਹੈਗੀ ਮਤਲਬ ਕਿ ਪਹਾੜੀਆਂ ਵਿੱਚੋਂ ਨਿਕਲ ਕੇ ਨੀਚੇ ਜਾਣਾ, ਫਿਰ ਪਹਾੜੀਆਂ ਵਿੱਚੋਂ ਨਿਕਲ ਕੇ ਉੱਪਰ ਜਾਣਾ। ਮਤਲਬ, ਪਹਾੜੀ ਇਲਾਕਾ, ਉਹ ਵੀ, ਹਾਂਜੀ -ਹਾਂਜੀ।
ਠੀਕ ਹੈ-ਠੀਕ ਹੈ।
ਤੇ ਨਾ ਐਸੇ- ਐਸੇ, ਪੱਤੇ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਛਿੱਟੇ ਮਾਰੇ ਸੀ ਨਾ ਉੱਥੇ, ਐਸੇ -ਐਸੇ ਪੱਤੇ ਹੈਗੇ ਨੇ, ਕਿ ਗੁਰੂ ਨਾਨਕ ਦੇਵ ਜੀ। ਛਿੱਟੇ ਅੱਜ ਵੀ, ਹੈਗੇ ਨੇ ਪੱਤਿਆਂ ਦੇ, ਕੇਸਰ ਦੇ ਛਿੱਟੇ ਮਾਰੇ ਸੀ ਨਾ, ਗੁਰੂ ਨਾਨਕ।
ਅੱਛਾ -ਅੱਛਾ।
ਉੱਥੇ ਨਾ, ਇੱਕ ਪੇੜ ਹੈ ਨਾ, ਉੱਥੇ ਗੁਰੂ ਨਾਨਕ ਦੇਵ ਜੀ ਨੇ ਕੇਸਰ ਦੇ, ਛਿੱਟੇ ਮਾਰੇ ਸੀ, ਪੇੜ ਦੇ ਉੱਪਰ। ਅੱਜ ਵੀ, ਉਸ ਪੇੜ ਦੇ ਉੱਪਰ ਛਿੱਟੇ ਨੇ, ਕੇਸਰ ਦੇ।
ਠੀਕ ਹੈ‌।
ਹਾਂਜੀ- ਹਾਂਜੀ।
ਅਸੀਂ ਇੱਧਰ ਗਏ ਸੀ, ਮਨੀਕਰਨ ਵਾਲੀ, ਸਾਈਡ ਗਏ ਸੀ, ਲਾਸਟ ਟਾਈਮ।
ਹਾਂਜੀ।
ਹਮ, ਉੱਧਰ ਗਏ ਸੀਗੇ, ਉੱਥੇ ਵੀ ਬਹੁਤ ਚਮਤਕਾਰ ਹੈ। ਬਾਬਾ ਜੀ ਦਾ, ਮਤਲਬ ਪਾਣੀ ਨੈਚੁਰਲੀ ਉੱਥੇ ਉਬਲਦਾ- ਉਬਲਦਾ, ਉਹਦੇ ਵਿੱਚ ਹੀ ਲੰਗਰ ਬਣਾਉਂਦੇ ਨੇ, ਸਾਰਾ ਉਹ।
ਅੱਛਾ- ਅੱਛਾ।
ਹਾਂ, ਪਾਣੀ ਵਿੱਚ ਹੀ ਸਾਰਾ ਲੰਗਰ ਬਣਦਾ।
ਉਹ, ਫਿਰ ਹੋਣਾ ਨੇ ਮਨੀਕਰਨ।
ਮਨੀਕਰਨ, ਹਾਂ ਮਨੀਕਰਨ ਸਾਹਿਬ ਕਿਹਾ ਸੀ।
ਮਨੀਕਰਨ, ਬਹੁਤ ਅੱਛਾ ਗੁਰਦੁਆਰਾ ਹੈ।
ਹਾਂ, ਬਹੁਤ ਵੱਡਾ ਵੀ ਹੈ।
ਹਾਂਜੀ- ਹਾਂਜੀ, ਔਰ ਇਤਿਹਾਸਿਕ ਹੈ, ਗੁਰਦੁਆਰਾ ਉਹ ਵੀ ਨਾ। ਹਾਂਜੀ। ਅਤੇ ਗੁਰਦੁਆਰੇ ਤਾਂ, ਵੈਸੇ ਅੱਛੇ ਹੁੰਦੇ ਨੇ, ਕੋਈ ਗੁਰਦੁਆਰਾ ਐਸਾ ਨਹੀਂ, ਜਿਹਦਾ ਕੋਈ, ਇਤਿਹਾਸ ਹੀ ਨਾ ਹੋਏ। ਔਰ, ਉੱਥੇ ਬੋਂਬੇ ਵਿੱਚ ਦੇਖ ਲਓ, ਹਜ਼ੂਰ ਸਾਹਿਬ ਗੁਰਦੁਆਰਾ ਹੈ। ਨੰਦੇੜ ਸਾਹਿਬ, ਉਹ ਵੀ ਬਹੁਤ ਅੱਛਾ ਹੈ।
ਹਮ, ਉੱਥੇ ਤਾਂ ਕਹਿੰਦੇ, ਟੈਂਪਰੇਚਰ ਹੀ ਰਹਿੰਦਾ ਠੀਕ। ਕਹਿੰਦੇ, ਮਤਲਬ ਸਾਹ ਦੀ ਪ੍ਰੋਬਲਮ ਆ ਜਾਂਦੀ।
ਉੱਥੇ, ਵੀ ਬੜੀ ਗਰਮੀ ਹੁੰਦੀ ਜੇ। ਏਥੇ, ਨੈਨੀ, ਅਹ, ਉੱਥੇ ਹਜ਼ੂਰ ਸਾਹਿਬ ਚ, ਹਾਂਜੀ।
ਕਿਸ, ਅੱਛਾ।
ਅੱਛਾ ਮੈਂ ਨਾ, ਤੁਹਾਨੂੰ ਹੁਣੇ ਕਰਨੀ ਹਾਂ, ਕੋਲ ਆ ਰਿਹਾ ਮੇਰਾ ਇੱਕ।